ਹਾਂਜੀ ਹਾਂ ਕੀ ਕਰ ਰਹੇ ਹੋ ਜੀ ਇਹਨੂੰ ਵਧੀਆ ਵਧੀਆ, ਮਿਲ ਚੁੱਕ, ਕਾਲ ਲੱਗ ਰਹੇ ਆ ਤਾਹਾਡੇ ਨਾਲ ਹ ਕੁਛ ਨਹੀਂ ਬੈਠਾ, ਇਕੱਠੀਆਂ ਰੋਟੀ ਰੋਟੀ ਖਾ ਕੇ, ਰੁਕ, ਫਿਨਸ਼ ਕਰਕੇ ਬੈਠੇ, ਸੋਚ ਰਿਹਾ ਕਿੱਥੇ ਬੱਚੇ ਯਾਰ, ਛੁੱਟੀਆਂ ਚੱਲ ਰਹੀਆਂ ਨੇ ਆਪਣੇ ਆਪਣੇ ਸਪੋਰਟਸ ਕੰਮ ਇਓ ਲੱਗੇ ਆ ਬੇਟਾ ਗਿਆ, ਹੁਣ ਫੁੱਟਬਾਲ ਖੇਲਣ
ਚਲੋ ਵਧੀਆ, ਬਿਜੀ ਰਹਿਣ ਵਧੀਆ ਬੱਚੇ, ਘਰ ਬੈਠੇ ਬੱਚੇ ਵੀ ਬੋਰ ਹੁੰਦੇ ਵੇ ਮੇਰੇ ਵੀ ਬੱਚੇ ਬਸ ਕੁੜੀ ਉੱਥੋਂ ਉਹੀ, ਸਟੇਡੀਅਮ ਤੋਂ ਆਈਏ ਬੈਡਮਿੰਟਨ ਖੇਲਦੀ ਹੈ,
ਅੱਛਾ,
ਹਾਂ ਅਤੇ ਮੁੰਡਾ ਬਸ ਹੁਣੇ ਹੀ ਉਹ ਵੀ ਗਿਆ ਕਿੱਥੇ ਕੰਮ ਹੀ ਆਪਣੇ ਫੈਕਟਰੀ ਦੇ ਰਿਲੇਟਿਡ ਉਹਦਾ ਕੰਮ ਚਲਾ ਗਿਆ,
ਕਿਹੜੀ ਕਲਾਸ ਚ,
ਮੁੰਡਾ ਅਤੇ ਹੁਣ ਗ੍ਰੈਜੂਏਸ਼ਨ ਕਰਦਾ ਪਿਆ।
ਅੱਛਾ ਤੁਹਾਡੀ ਲੜਕੀ,
ਕੁੜੀ ਕੁੜੀ ਪਲੱਸ ਵਨ ਚ ਹੋ ਗਈ ਹੈ। ਹਾ,
ਓਕੇ, ਮੁੰਡਾ ਤੁਹਾਡਾ, ਗ੍ਰੈਜੂਏਸ਼ਨ ਕਿਹੜੀ ਕਲਾਸ 'ਚ,
ਗ੍ਰਜੂਏਸ ਮਤਲਬ ਹੁਣ ਹੈਗੇ ਨਾ ਦੋ ਸਮੈਸਟਰ ਦੇ ਹੋ ਗ ਫਸਟ ਹੋ ਗਿਆ ਦੂਜਾ ਸਮੈਸਟਰ ਹੋ ਡਿਜੀਟਲ ਮਾਰਕੀਟਿੰਗ ਚ ਕਰਦਾ ਪਿਆ ਨਾ,
ਫਸਟ ਯੀਅਰ ਐ,
ਹਾਂ ਫਸਟ ਇਅਰ ਮਤਲਬ ਹੁਣ ਨਾ ਸਮੈਸਟਰ ਸਿਸਟਮ ਐ ਜਿਸ ਇੱਕ, ਫਸਟ ਈਅਰ ਕਹਿ ਲ ਹਾਂ ਦੋ ਸਮੈਸਟਰ ਦਾ ਫਸਟ ਈਅਰ,
ਹਾਂ ਇੱਕ ਦੋਸ ਦੋ ਸਮ, ਹੁੰਦੇ ਨਾ,
ਹਾਂ ਹਾਂ ਇੱਕ, ਹਾਂ ਇੱਕ ਚ ਇੱਕ ਸਾਲ ਚਚ ਕਹਿ ਲ ਦੋ ਸਮੈਸਟਰ ਛੇ ਸਮੈਸਟਰਾਂ ਦਾ ਤਿੰਨ ਸਾਲ ਬਣ ਗਏ। ਤੇ, ਹੋ ਗਿਆ ਉਹ, ਹਾਂ ਸਟਾਰਟ ਸੈਕਿੰਡ ਸਮੈਸਟਰ ਸਟਾਰਟ ਉਹ ਫਸਟ ਕੰਪਲੀਟ ਹੋ ਗਿਆ ਹੁਣ ਸ਼ੁਰੂ,
ਅਪ੍ਰੈਲ ਹੁੰਦੇ ਨਾ ਐਗਜ਼ਾਮ ਕਾਲਜ ਦੇ ਤੇ ਲਾਸਟ,
ਕਾਲਜ ਇਹਨਾਂ ਦਾ ਸਮੈਸਟਰ, ਟਰ ਮੈਂ ਹੁਣੇ ਹੀ ਪਿੱਛੇ ਹੋ ਕੇ ਖਤਮ ਹੋਏ ਸੈਕਿੰਡ ਸਮੈਸਟਰ ਦੇ ਇਗਜ਼ਾਮ ਤੇ,
ਹਾਂਜੀ ਮਈ ਜੂਨ ਜੂਨ ਵਿੱਚ ਹੋਏ ਨਾ ਮਈ ਜੂਨ ਵਿੱਚ ਹੋਏ ਨਾ ਉਓਹੀ ਗੱਲ ਹੋ ਨਾ ਜ ਜੁਲਾਈ ਅਗਸਤ ਸਤੰਬਰ, ਅਕਤੂਬਰ ਨਵੰਬਰ ਦਸੰਬਰ ਅੱਛਾ ਦਸੰਬਰ, ਜਨਵਰੀ 'ਚ ਫਰਵਰੀ 'ਚ,
ਹੂੰ ਹੂੰ, ਇਸ ਤੇ ਹੈ,
ਛੇ ਛੇ ਮਹੀਨੇ ਦਾ ਆਏਗਾ ਨਾ ਸਮੈਸਟਰ,
ਇਸ ਤਰ੍ਹਾਂ ਹੀ ਹੈਗਾ। ਹੋਰ ਕਿਤੇ ਘੁੰਮਣ ਫਿਰਨ ਦਾ ਪ੍ਰੋਗਰਾਮ ਨੀ ਹੈ ਛੁੱਟੀਆਂ ਚ,
ਬਸ ਇਸ ਤਰ੍ਹਾਂ ਹੀ ਹੈ ਬੱਚਿਆਂ ਦੇ ਸਪੋਰਟਸ ਚੱਲਦੇ ਰਹਿੰਦੇ ਨਾ ਫੇਿਰ ਛੁੱਟੀਆਂ ਦੇ ਵਿੱਚ ਦੇਖਾਂਗੇ ਲਾਸਟ ਦੇ ਵਿੱਚ ਦੋ ਚੱਕਰ ਲਗਾਵਾਂਗੇ ਕਿਧਰੇ,
ਹਾਂ ਥੋੜਾ ਹੂੰ, ਸਾਡਾ ਹਣ ਸ੍ਰੀਨਗਰ ਦਾ ਬਣਦਾ ਪਿਆ ਪ੍ਰੋਗਰਾਮ ਵੇਖੋ ਬਣਦਾ ਹੈ ਕਿ ਨਹੀਂ, ਘੁੰਮਣ ਫਿਰਨ ਹੀ ਹਾਂ ਹੋਟਲ ਚ ਰਹਿੰਦਾ ਤੇ ਕੋਈ ਨੀ ਜਾਣਕਾਰ ਤੇ ਕੋਈ ਨੀ ਉੱਥੇ ਤੇ ਕਹਿੰਦੇ ਪਏ ਸੀ ਮੇਰੇ ਹਸਬੈਂਡ ਕੀ ਵੀ ਚੱਲ ਮੁਸ਼ਕਿਲ ਹੀ ਉਦੋ ਕੋਲੋਂ ਸਿੱਧਾ ਸ਼੍ਰੀ ਨਗਰ ਹੀ ਜਾਵਾਂਗੇ। ਉੱਥੇ ਨਹੀਂ ਜਾਣਾ ਜੰਮੂ। ਨਾ ਉਹ ਮੁਸ਼ਕਿਲ ਹੀ ਉਹਦਾ ਵੀ ਉਹ ਤੇ ਉੱਥੇ ਕੋਲ ਰਹਿ ਕੇ ਨੀ ਹੋ ਕੇ ਅਈ ਸ਼੍ਰੀਨਗਰ ਕਦੀ
ਮੈ ਓਹ ਨਾ ਡਰ ਵੀ ਲੱਗਦਾ ਨਾ ਹੁਣ ਪਿੱਛੇ ਜੋ ਕਾਂਡ ਹੋਇਆ। ਥੋੜਾ ਸਾ ਇਹ ਵੀ ਹੈ ਨਾ ਪ ਤ ਦੇ ਨਾਲੇ
ਹਾਂ ਉਹ
ਤੇ ਵਡੇ ਮੂੜ ਆਇਆ ਤੇ ਚਲੋ ਬਈ ਅੱਜ ਗੋ ਗੋਲੀਆਂ, ਚਲਾ ਲਈਏ।
ਹਾਂ ਨੀ ਉਹ ਤੇ ਡਰ ਤੇ ਲੱਗਦਾ ਹੀ ਉਹ ਤੇ ਹੈ ਹੀ ਏ ਮੇਰੀ ਕੁੜੀ ਵੀ ਪੁੱਛਦੀ ਪਈ ਸੀ ਪਹਿਲੇ ਹਾਂ, ਮੇਰੀ ਕੁੜੀ ਵੀ ਕਹਿੰਦੀ ਠੀਕ ਹੈ ਨਾ ਵਾਂ ਉੱਥੇ,
ਫ ਬਾਕੀ ਡਰ ਤੇ ਡਰ ਤੇ ਬਹੁਤ ਯਾਰ ਤੱਕ ਇਸ ਤੋਂ ਚੰਗਾ ਲਦਾਖ ਸਾਈਡ ਹੋ ਆਓ।
ਉਹ ਵੀ ਉਸ ਤੋਂ ਹਾਂ ਸ਼੍ਰੀ ਹਾਂ ਉਹਦੇ ਤੋ ਅੱਗੇ ਜਾ ਕੇ ਹੀ ਏ ਲਦਾਖ ਲੇ ਲਦਾਖ
ਹਾਂ ਮਤਲਬ ਉਹ ਥੋੜਾ ਸੇਫ ਹੈ ਨਾ ਉਹ ਥੋੜਾ ਸੇਫ ਹੈ ਜਿਵੇਂ ਸ਼੍ਰਿਰੀ ਸੇਫ, ਮਤਲਬ ਕਸ਼ਮੀਰ ਦਾ ਤਾਂ ਚਲੋ ਮੁਕਾਬਲਾ ਨਹੀਂ ਏ। ਪਰ ਹੈ ਉਸੇ ਤਰ੍ਹਾਂ ਕਾ ਦਾ ਇਲਾਕਾ ਕਹੀਏ ਨਾਲ ਹੀ ਲੱਗਦਾ ਨਾ ਨਾਲ ਹੀ ਲੱਗਦਾ ਸ੍ਰੀਨਗਰ ਔਰ ਲਦ ਡਾ
ਹਮ- ਹਮ।
ਬਸ ਇਹ ਜਦੋਂ ਦੀ ਇਹ ਡਰ ਲੱਗਦਾ ਏ ਨਾ ਪੂਰਾ ਖਤਮ ਕਰਨ ਪਾਕਿਸਤਾਨ ਨੂੰ
ਹਾਂ ਡਰ ਤੇ ਹੈ।
ਬਹੁਤ ਡਰ ਲਗਦਾ। ਯਾਰੋ ਕਿਆ ਚੰਗੇ ਭਲੇ ਲੋਕੀ ਖੇਡਣ ਘੁੰਮਣ ਜਾਣ। ਨੇ ਬੈਠੇ ਬੈਠੇ ਮੂੜ ਆਇਆ ਤੇ ਚਲੋ ਵੀ ਚਲਾ ਲੋੋ ਗੋਲੀਆਂ ਇਹ ਵੀ ਨੀ ਦੇਖਦੇ ਕਿੰਨਾ ਬੁਰਾ ਕੀਤਾ ਜਾ ਜਾ ਕੇ ਮਾਰਿਆ ਨੇੜ।
ਸੀਗੇ। ਹਾਂ। ਚਲੋ ਹੁਣ ਤੇ ਕਹਿੰਦੇ ਥੋੜ੍ਹੀ ਉਹ ਐ ਨਾ ਥੋੜੇ ਟਾਈਮ ਅਮਰਨਾਥ ਯਾਤਰਾ ਵੀ ਸ਼ੁਰੂ ਹੋਣੀ ਹੈ ਤੇ ਥੋੜ੍ਹਾ ਕੀਤਾ ਹੋਇਆ ਬਾਕੀ ਪੱਕਾ ਵੀ ਨੀ ਪਤਾ ਪਰ ਪ੍ਰੋਗਰਾਮ ਤਾਂ ਸਾਡਾ ਹਫ਼ਤੇ ਦਾ ਬੰਦਾ ਪਿਆ। ਦੇਖੋ ਜਾਇਆ ਵੀ ਜਾਂਦਾ ਹਾਂ ਕਿ ਨਹੀਂ।
ਅਮਰਨਾਥ ਯਾਤਰਾ ਵੀ ਉੱਥੇ ਹੇਮਕੁੰਡ ਸਾਹਿਬ ਹੋ ਗਿਆ ਉਹਦੇ ਨਾਲ ਹੀ ਅਮਰਨਾਥ ਏ। ਚਹੀਦਾ ਹੋਵੇ ਉਹ ਵੀ ਅੱਛਾ ਹੈ ਅਸੀਂ ਵੀ ਸੀ। ਸੋਚ ਰਿਹਾ ਕਾਫੀ ਹੇਮਕੂਟ ਸਾਹਿਬ ਜਾਣ ਦਾ।
ਅੱਛਾ ਅੱਛਾ।
ਬਾਰਿਸ਼ਾਂ ਤੋਂ ਅੱਛਾ ਪਹਿਲੇ ਨਾ ਠੀਕ ਸੀ, ਮਤਲਬ ਜਦੋਂ ਬਹੁਤ ਪਹਿਲੇ ਅਸੀਂ ਛੋਟੇ। ਤੁਸੀ ਸੀ ਨਾ ਸਮਝ ਲੋ ਪੰਦਰਾਂ ਵੀਹ ਪੰਦਰਾਂ ਵੀਹ ਸਾਲ ਪਹਿਲੇ। ਇੰਨਾ ਮਤਲਬ ਉਹ ਨਹੀਂ ਸੀ। ਵਿੱਚ ਰਿਸਕ ਜਿਵੇਂ ਕਿ ਹੁਣ ਹੈਗਾ ਹੁਣ ਬਾਰਿਸ਼। ਤਾਂਦੀਆ ਨਾ ਲੈਂਡਸਲਾਈਡ ਬੜੇ। ਤੇ ਇਸ ਕਰਕੇ ਨਾ। ਜੂਨ। ਜੁਲਾਈ। ਜੂਨ ਦੇ ਲਾਸਟ ਤੋਂ ਲੈ ਕੇ ਜੁਲਾਈ ਦੇ ਮਹੀਨਾ। ਲਾਏ ਗਸਤ ਉੱਥੇ ਅਵੋਇਡ ਹੀ ਕਰੇ ਬੰਦਾ ਪਹਾੜਾਂ ਚ ਜਾਣਾ।
ਆਹੋ ਮੈਂ ਅਸੀਂ ਹੇਮਕੁੰਡ ਦੀ ਕੀਤੀ ਸੀ ਮਈ ਦੇ ਮਹੀਨੇ ਕੀਤੀ। ਸੀਗੀ ਬਰਫ਼ ਸੀ ਉੱਥੇ ਜੰਮੀ ਹੋਈ ਉੱਤੇ ਹ। ਹਾਂ ਮਈ। ਖੁੱਲਦਾ ਹਾਂ ਮੈਂ ਸੀ ਮੇਰੀ ਨਨਾਨ। ਵੀ ਨਾਲ ਗਈ ਸੀ ਬੱਚੇ ਵੀ ਸੋਹਰਾ ਵੀ ਨਾਲ ਗਿਆ ਸੀਗਾ।
ਮਏ ਔਰ ਜੂਨ ਠੀਕ। ਕੇ ਮਤਲਬ। ਜੂਨ ਦੇ ਨਾ ਤੁਸੀਂ ਬਾਰਿਸ਼ਾ। ਸ਼ੁਰੂ ਹੋਣ ਤੋਂ ਪਹਿਲੇ ਪਹਿਲੇ ਹੋ ਲੋ।
ਹਾਂ।
ਰ ਫੇਰ ਉੱਥੇ ਨਾ ਬੜਾ ਡਰ ਲਗਦਾ, ਹੁਣ ਅਸੀਂ ਪਿੱਛੇ ਗਏ ਸੀ ਪਾਲਮਪੁਰ, ਅ ਲਾਸਟ, ਚ ਹੀ ਜਾਂਦੇ ਹਾਂ ਅਸੀਂ ਜਦੋਂ, ਇਹ ਮਤਲਬ ਖ ਖਤਮ ਹੁੰਦਾ ਨਾ ਮਹੀਨਾ, ਸ਼ਿਮਲਾ ਮਨਸੂਰੀ ਜਾਂ ਪਾਲਮਪੁਰ ਪਾੜਿਆ, ਇਸ ਵਾਰ, ਪਾਲਮਪੁਰ ਗਏ ਸੀ ਬਾਰਿਸ਼ਾਂ ਆ ਰਹੀਆਂ ਸੀ। ਜ ਨਾ ਉ ਬੰਦ ਹੋ ਜਾਂਦੇ ਨੇ ਜਿੜੇ ਟੂਰਿਸਟ ਪਲੇਸ ਹਦੇ ਨੇ ਨਾ,
ਹਾਂ, ਇ ਬਾਰਿਸ਼ਾਂ ਚ ਫਿਰ ਬੰਦ ਕਰ ਦਿੰਦਾ।
ਾ ਪਹਾੜੀ ਇਲਾਕੇ ਵਿੱਚ ਨਾ ਬੰਦ ਕਰ ਦਿੰਦੇ ਨੇ, ਫਿਰ ਉਹ ਮਜ਼ਾ ਨਹੀਂ ਆਂਦਾ ਉਹ ਨਾ, ਡੋਮ ਬਣੇੇ ਹੋਏ ਨੇ ਡੋਮ ਜਿਹੜਾ ਆਂਦਾ ਨਾ, ਅਲੱਗ ਮਜ਼ਾ ਆ ਮੇਰੀ ਬੇਟੀ, ਕਦੀ ਨਾ ਇਸ ਬਾਰ ਹਮ ਪਾਲਮਪੁਰ, ਜਾਗੇ ਡੋਮੇ ਰਹਿਹੇਗੇ ਉਹ ਜਦੋਂ ਅਸੀਂ ਉੱਥੇ ਜ਼ ਪਹੁੰਚੇ ਨਾ ਧੁੱਪ ਉਸ ਜ਼ਿੰਨਾ ਡੋਮ ਦੀ ਬੁਕਿੰਗ ਕਰਨ ਲੱਗੀ ਸੀ, ਤੇ ਉਹਨਾਂ ਨੇ ਕਿਹਾ ਸੋਰੀ ਸਰ ਯਹਾ ਨਾ ਰਸ ਰਸਤਾ ਬੰਦ ਹੋ ਗਿਆ ਤੋ ਹਮ ਨੇ ਬੁਕਿੰਗ ਬੰਦ ਕਰਦੀ ਹੈ
ਹਾਂ-ਹਾਂ ਨ ਬੱਚੀ ਹਾਂ ਬੱਚਿਆਂ ਤੋਂ ਦਿਲ ਕਰਦਾ। ਕਿ ਬਈ ਜਾ ਉਹ ਵੀ ਦੇਖ
ਹਾਂ ਫੇਰ ਬਾਕੀ ਘੁੰਮੇ ਸੀ। ਦੋ ਦਿਨ ਰਹੇ ਹ ਘੁੰਮੇ ਵੀ ਹ ਬਾ ਗੱਡੀ ਚ ਪਰ ਬਾਰਿਸ਼ ਦਾ ਉਹ ਮਜ਼ਾ ਨਹੀਂ ਆਉਂਦਾ ਨਾ ਜੋ ਵੈਸੇ ਘੁੰਮਣ ਨੀ ਬੰਦੇ ਨੂੰ ਆਉਂਦਾ ਬਾਕੀ ਤੁਸੀਂ ਕਸ਼ਮੀਰ ਬਹੁਤ ਅੱਛਾ ਮਤਲਬ। ਇਸ ਤਰ੍ਹਾਂ ਕਹਿ ਲਓ ਨਾ ਕਿ ਕੋਈ ਕਹਿੰਦਾ ਨਾ ਇੱਕ ਹੁੰਦਾ ਹ ਸਟੇ ਕਿ ਦੇਖਣ ਜਾਣਾ ਕੁਛ ਘੁੰਮਣ ਜਾਣਾ ਪਰ ਉੱਥੇ ਨਾ ਸ਼ਾਂਤੀ ਹੈ ਉੱਥੇ ਜਾ ਕੇ ਇਹ ਹੈ ਨੀ ਕਿ ਬੜਾ ਬਹੁਤ ਜ਼ਿਆਦਾ ਗਾਓ ਹੈ। ਕਿ ਬੜੀ ਅੱਛੀ ਜਗਾਾ ਹੈ। ਦੇਖਣੀ ਹੈ ਯ ਵ ਮਤਲਬ। ਸ਼ਾਂਤੀ ਹੈ। ਜ ਦੋ ਦਿਨ ਰਹੇ ਆਾਂ ਮਜਬੂਰੀ ਚ ਰਹਿਣਾ ਪਿਆ ਸਾਨੂੰ ਦੋ ਤਿੰਨ ਦਿਨ ਕਿਉਕਿ ਸਾਡੀ ਗੱਡੀ ਖ਼ਰਾਬ ਹੋ ਗਈ ਸੀ ਨਾ ਪਰ ਨਾ ਇੱਕ ਨਾ ਅੰਦਰੋਂ ਸ਼ਾਂਤੀ ਤੇਨ ਜ ਲਗਦਾ ਕਿ ਦੁਬਾਰਾ ਜੇਲਵੇ ਸ ਸਾਇੰਸ ਦਸ। ਉਹਵੇ ਮਿਊਜ਼ੀਅਮ ਹੈ। ਉਹ ਵੀ ਦੇਖਿਆ ਸੀ ਹੋਰ ਕਈ ਪਾਕ ਨੇ ਉਹ ਵੀ ਦੇਖੇ ਨੇ, ਇੱਕ ਦਿਨ ਵਿੱਚ ਹੀ ਕੁਮ ਲਿਆ ਸੀ। ਪਰ ਦੋ ਦਿਨ ਵੀ ਤਾ ਐਸੀ ਰਹੇ ਆ ਨਾ ਉਥੇ ਹੋਟਲ ਚ ਵੀ ਸ਼ਾਂਤੀ ਸੀ। ਹੋਟਲ ਨੇੜੇ ਜੜੇ ਕੋਲ ਜ਼ਿਆਦਾ ਸ਼ੋਪਸ ਹੈ।
ਹਾਂ ਸਾਨੂੰ ਵੈਸੇ ਵੀੁਣ ਚੀਜ਼ਾਂ ਅੱਛੀਆਂ ਲੱਗਦੀਆਂ ਸ਼ਹਿਰਾਂ ਚ ਰਹਿ ਰਹਿ ਕਿ ਭਾਗਦੌੜ ਵਾਲੀ ਜ਼ਿੰਦਗੀ, ਤੇ ਉਹ ਥੋੜ੍ਹੀ ਸ਼ਾਂਤੀ ਸਕੂਨ ਅੱਛਾ ਲੱਗਦਾ ਹੈ।
ਹਾਂ, ਉਹ ਹੋਟਲ ਦੇ ਨੀਚੇ ਜਿਵੇਂ ਮੋਲ ਹੋ ਜਾਂਦੇ ਆ ਨਾ ਉਹੇ ਕਹਿੰਦੇ ਨਾ ਜਿਵੇਂ, ਦੂਰ ਜਾਓ ਤੇ ਸ਼ੋਪਸ ਦਿਖਣ ਗਿਆਂ, ਦਿਨੇ ਤੇ ਦਿਖ ਜਾਂਦੀ ਹੈ ਜਿਵੇਂ ਸ਼ਾਮ ਹੁੰਦੀ ਨਾ ਉੱਥੇ ਮਤਲਬ ਸ਼ਾਮੀ ਜਲਦੀ ਬਣਦੀ, ਹੋ ਜਾਂਦਾ ਹੈ, ਤੇ ਬਸ, ਉੱਥੇ ਨੀਚੇ ਹੀ ਮੋਲ ਨੇ ਜਿਵੇਂ ਜਿਹੜੇ ਹੋਟਲ ਰੁਕਿਆ ਨਾ ਉਹਦੇ ਨੀਚੇ ਹੀ ਦੋ ਦੁਕਾਨਾਂ ਉੱਥੇ ਹੀ ਸ਼ੋਪਿੰਗ ਕਰੋ ਤੇ ਆਪਣਾ ਹੋਟਲ ਵਰ ਜਾਓ ਰਾਤ ਵੇਲੇ, ਇਸ ਤਰ੍ਹਾਂ ਸੀ ਸੱਤ ਘੰਟਿਆਂ ਰਸਤਾ ਇਥੋਂ ਸਾਡੇ ਸ਼ਹਿਰ, ਤੋ, ਪਾਲਮਪੁਰ ਦਾ ਹਾਂ ਕੋ ਸਾਨੂੰ ਨਾ ਉਹ ਨੀ ਪਤਾ ਹਾਂ ਸਾਨੂੰ ਨਾ ਉਹ ਨੀ ਪਤਾ ਚੱਲ ਰਿਹਾ ਸੀ। ਕਿ ਸਟੇਸ਼ਨ ਤੇ ਉਤਰੀ ਹੈ ਕਿਉਂਕਿ ਕੋਈ ਪਤਾ ਨਹੀਂ ਨਾ ਟ੍ਰਰੇਨ ਦਾ ਵੀ ਸੀ। ਫੇਰ ਇਹ ਕਹਿੰਦੇ ਆਪਣੀ ਗੱਡੀ ਤੇ ਹੀ ਚੱਲਣੇ ਆ। ਫੇਰ ਅਸੀਂ ਚੰਡੀਗੜ੍ਹ ਤੱਕ ਗਏ। ਪਹਿਲੇ ਉੱਥੋਂ ਟ੍ਰੇਨ ਨਹੀਂੀ ਮਿਲੀ ਫੇਿਰ ਇਹ ਕਹਿੰਦੇ ਚਲ ਗੱਡੀ ਤੇ ਜਲਦੇ ਹ ਉਹਨੂੰ ਮੂੜ ਬਣਿਆ ਹੋਆ ਫਿਰ ਅਸੀਂ ਸੱਤ ਅੱਥਂ ਅਹ ਸ਼ਾਮੀ ਉੱਥੇ ਪਹੁੰਚੇ ਤੇ ਪਹਿਲੇ ਅਸੀਂ ਪਾਲਮਪੁਰ ਤੋਂ ਅਹ ਦੋ ਘੰਟੇ ਪਹਿਲੇ ਰੁਕ ਗਏ ਕਿਸੇ ਜਗ੍ਹਾ ਤੇ ਕਿਉਂਕਿ ਰਾਤ ਹੋ ਜਾਂਦੀ ਹੈ, ਨਾ ਰਾਤੀ ਚ ਪਾਣਾ ਹੀ ਡਰਾਈਵ ਕਰਨਾ ਬੜਾ ਮੁਸ਼ਕਿਲ ਫਿਰ ਨੈਕਸਟ ਡੇ ਫਿਰ ਅਸੀਂ ਪਾਲਮਪੁਰ ਹੋਟਲ ਰੁਕੇ ਸਿੱਧਾ ਜਾ ਕੇ ਰਾਤ ਤੱਕ ਪਹੁੰਚੇ ਸੀ ਮਤਲਬ ਅਸੀਂ ਸੱਤ ਘੰਟੇ ਦਾ ਸਫ਼ਰ ਦੋ ਦਿਨ ਹੀ ਪੂਰਾ ਕੀਤਾ।
ਮਜ਼ਾ ਆਣਾ ਚਾਹੀਦਾ ਤਰਾ ਜਾਏ ਬੰਦਾ ਛੁੱਟੀਆਂ ਚ ਇਕ ਦੋ ਵਾਰ,
ਹਾਂ ਤੇ ਹੈ ਨਵੀਂ ਨਵੀਂ ਐਕਸਪਲੋਰ ਕਰੋ ਪਹਾੜਾਂ ਬੜੀ ਜਗਾ ਨੇ, ਹੇਮਕੁੰਟ ਦਾ ਤਾਂ ਦਿਲ ਹੈ ਵੀ, ਮੇਰਾ ਇਸ ਵਾਰ,
ਹਾਂ ਬਲਾ ਹਾਂ ਕਈਆਂ ਦੀ ਵੇਖ ਸ਼ਰਧਾ ਹੁੰਂਦੀ ਹੈ ਜਦ ਮੈਂ ਗਈ। ਮੈਂ ਇੱਕ ਅੱਸੀ ਸਾਲ ਦੀ ਇੱਕ ਲੇਡੀ ਵੀ ਜਾਂਦੀ ਹੋਈ ਮੈਂ ਦੇਖੀ ਸੀਗਾ, ਮੈਂ ਕਿਹਾ ਵੀ ਸ਼ਰਧਾ ਹੈ ਕਈਆਂ ਦੀ,
ਮੇਰੇ ਅੰਕਲ, ਹਰ ਸਾਲ ਜਾਂਦੇ ਸੀ ਹੁਣ ਉਹਨਾਂ ਨੇ ਛੜਿਆ ਮਤਲਬ,
ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੂੰ,